ਹੈਲੋ।
ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ- ਚਾਲ ਠੀਕ ਏ।
ਹਾਂਜੀ।
ਹਾਂਜੀ-ਹਾਂਜੀ।
ਹੋਰ ਦੱਸੋ ਕੀ ਕਰਦੇ ਪਏ ਹੋ?
ਹਾਂਜੀ-ਹਾਂਜੀ, ਬਸ-ਬਸ, ਥੋੜਾ ਫ੍ਰੀ ਹੋਏ ਸੀਗੇ। ਮੈਂ ਕਿਹਾ ਚਲੋ ਦੇਖੀਏ ਮੋਬਾਇਲ ਤੇ ਦੇਖ। ਮਤਲਬ ਕਿਵੇਂ ਫਣ ਆਇਆ ਕਿਵੇਂ ਨੀ ਆਇਆ। ਥੋੜਾ ਚਲੋ ਆ ਜਾ ਤੇ ਨਹੀਂ ਹੁੰਦਾ, ਕਿਤੇ ਨਾ ਆਣਾ ਜਾਣਾ। ਔਖਾ ਹੋ ਜਾਂਦਾ ਚਲੋ ਫੋਨ ਤੇ ਬੰਦਾ ਦੇਖ ਲੈਂਦਾ ਤੇ।
ਹਾਂਜੀ ਇਹ ਤਾਂ ਹੈ। ਪਰ ਦੇਖੋ ਹਨਾ, ਵੈਸੇ ਤੁਸੀਂ ਫੋਨ ਕਿੰਨਾ ਕੁ ਦੇਖਦੇ ਹੋ।
ਸਕੂਲ ਜਾਂਦੇ ਆ, ਟਿਉਸ਼ਨ ਜਾਂਦੇ ਆ ਟਾਈਮ ਨੀ ਲੱਗਦਾ। ਓਦਾ ਘੱਟ- ਵੱਧ ਹੀ ਯੂਜ ਹੁੰਦਾ ਵਾ। ਹਾਂਜੀ, ਘੱਟ ਵਧ ਹੀ ਦੇਖ ਪਾਉਂਦੇ ਹਾਂਜੀ।
ਅੱਛਾ ਜੀ।
ਹੋਰ ਸੁਣਾਓ ਤੁਸੀਂ?
ਹੋਰ ਦੱਸੋ?
ਵਧੀਆ ਬਸ, ਆਪਾਂ ਮੋਬਾਇਲ ਬਾਰੇ ਗੱਲ ਕਰ ਰਹੇ ਹਾਂ ਜਿੱਦਾਂ। ਤੇ ਤੁਹਾਨੂੰ ਪਤਾ ਹੀ ਹੈ ਮੋਬਾਇਲ। ਹਾਂਜੀ, ਫ਼ਾਇਦੇ ਵੀ ਬਹੁਤ ਨੇ, ਨੁਕਸਾਨ ਵੀ ਬਹੁਤ ਆ ਮੋਬਾਈਲ ਦੇ ਹਾਂਜੀ। ਕਿਤੇ ਆਉਣਾ ਜਾਣਾ ਹੋਵੇ ਜਾਂ ਬੱਚੇ ਕਿਤੇ ਗਏ ਹੋਣ ਤੇ ਚਲੋ ਟਿਊਸ਼ਨ ਵਗੈਰਾ ਤੇ ਜਾਂ ਮਤਲਬ ਕੋ। ਰਸਤੇ ਚ ਕੋਈ ਗੱਲਬਾਤ ਹੋ ਜਾਵੇ, ਪੈਸੇ ਵਗੈਰਾ ਜਿਦਾ ਬੱਚਿਆਂ ਕੋਲ ਨਾ ਹੋਣ ਜਾਂ ਕਿਦਾਂ ਨਾ। ਤੇ ਬੱਚੇ ਚਲੋ ਦੱਸ ਪਾਉਂਦੇ ਆ ਸਾਨੂੰ।
ਮਤਲਬ ਫੋਨ ਕਰਕੇ ਦੱਸ ਦਿੰਦੇ ਆ ਕਿ, ਅਸੀਂ ਇੱਥੇ ਪਹੁੰਚ ਗਏ ਹਾਂ, ਜਾਂ ਕਿਸ ਬੱਚਾ ਆਉਣ ਜਾਣ ਦੇ ਲਈਏ ਭੀ। ਹੋ ਜਾਂਦਾ ਵਾ।
ਹਾਂਜੀ ਹੈ।
ਹਾਂਜੀ- ਹਾਂਜੀ।
ਪਰ ਦੇਖੋ ਮੋਬਾਇਲ ਨੇ ਫਾਇਦੇ ਨੇ, ਨੁਕਸਾਨ ਵੀ ਆ।
ਹਾਂਜੀ- ਹਾਂਜੀ। ਹੂੰ। ਚਲੋ ਬੱਚੇ ਅੱਜ ਕੱਲ ਪੜਾਈਆਂ ਤੋਂ ਪਤਾ ਹੀ ਹੈ। ਕਰੋਨਾ ਟਾਈਮ ਜਿੱਦਾਂ ਮਤਲਬ ਬੱਚਿਆਂ ਦਾ ਕੰਮ ਔਨਲਾਈਨ ਆਉਂਦਾ ਸੀਗਾ। ਤੇ ਉਸ ਕਰਕੇ ਬੱਚਿਆਂ ਦਾ ਮਤਲਬ ਫੋਨਾਂ ਵੱਲ ਜ਼ਿਆਦਾ ਰੁਝਾਨ ਹੋ ਗਿਆ। ਹਨਾ, ਬੱਚਿਆਂ ਨੂੰ ਫੋਨ ਮੌਸ ਲੈ ਕੇ ਦੇਣੇ ਪਏ, ਉਦੋਂ ਉਸ ਟਾਈਮ ਤੋ, ਉਹਦਾ ਤੋਂ। ਹਾਂਜੀ ਵਰਕ ਸਾਰਾ ਫੋਨ ਤੇ ਔਨਲਾਈਨ ਹੋ ਗਿਆ। ਹੁਣ ਜਿੱਦਾਂ। ਆਪਣਾ ਬੈਂਕਿੰਗ ਸਿਸਟਮ ਲਗਾ ਲੋ। ਜਾਂ ਕੁਛ ਜਿੱਦਾਂ। ਫੋਨ ਤੇ ਕੋਈ ਪੈਸੇ ਵਗੈਰਾ ਕੁ ਚੈੱਕ ਕਰਨੇ ਆ ਜਾਂ ਕੁਛ ਕਿਸੇ ਨੂੰ ਪੇ ਕਰਨੀ ਆ ਤੇ ਕਿਦਾਂ ਗੂਗਲ ਵਗੈਰਾ ਸਿਸਟਮ ਚੱਲ ਪਿਆ ਫੋਨ ਤੇ ਨਾ
ਹਾਂਜੀ ਹਾਂਜੀ ਪਰ ਦੇਖੋ ਨਾ ਬੱਚੇ ਵਿਗੜ ਵੀ ਕਿੰਨਾ ਗਏ ਫੋਨ ਕਰਕੇ ਬੱਚੇ ਅੱਜ ਕੱਲ੍ਹ ਜਿੱਦਾਂ ਬਹੁਤ ਕਰਦੇ ਨੇ ਹਰੇਕ ਚੀਜ਼ ਨੂੰ ਲੈ ਕੇ ਉਹਨਾਂ ਨੂੰ ਜਿੱਦ ਜਿੱਦ ਕਰਦੇ ਆ ਉਹ
ਹਾਂ ਕਰਦੇ ਨੇ ਬੱਚੇ, ਹਾਂਜੀ- ਹਾਂਜੀ, ਹੂੰ।
ਉਹ ਨੂੰ ਲੈ ਕੇ ਦੇਖੋ ਕਿੰਨੀ ਜਿੱਦ ਕਰਦੇ ਆ ਹਨਾ ਅੱਜ ਕੱਲ ਦੇ
ਹਾਂਜੀ ਹਾਂਜੀ ਇਹ ਤਾਂ ਹੈ ਹੀ ਹੈ ਬੱਚੇ ਹੁਣ ਮਤਲਬ ਫੈਮਿਲੀ ਵਿੱਚ ਵੀ ਬੈਠਣਾ ਉੱਠਣਾ ਜ਼ਿਆਦਾ ਪਸੰਦ ਨੀ ਕਰਦੇ ਬਸ ਮੋਬਾਈਲ ਦੇ ਦੋ ਤੇ ਸ਼ਾਂਤੀ ਆ ਘਰ ਜਿੰਨਾ ਕਿ ਅੱਜ ਫੋਨ ਆ ਤੇ ਉਹਨਾ ਚਿਰ ਸ਼ਾਂਤੀ ਆ ਜਦੋਂ ਬੱਚੇ ਕੋਲ ਫੋਨ ਲੈਲੋ ਤੇ ਉਦੋਂ ਬਸ ਹੜ ਕੰਮ ਸ਼ੁਰੂ ਹੋ ਜਾਂਦਾ ਆਪਸ ਤੇ ਲੜਾਈ ਚ ਲੋ ਜਾਂ ਕਿੱਦਾਂ ਨਾ ਮਤਲਬ ਚਲੋ ਹਾਂਜੀ ਹਾਂਜੀ ਹੁਣ ਕਈ ਫੈਮਿਲੀ ਵਿੱਚ ਮਤਲਬ ਜਿਦਾਂ ਲੇਡੀਜ਼ ਇਕੱਲੀਆਂ ਹੁੰਦੀਆਂ ਵਾ ਛੋਟੇ ਬੱਚੇ ਨੂੰ ਮਤਲਬ ਸੰਭਾਲਣਾ ਮਤਲਬ ਉਹ ਬੜਾ ਔਖਾ ਹੋ ਜਾਂਦਾ ਉਹਨਾਂ ਲਈ
ਹਾਂਜੀ
ਸੰਭਾਲਣਾ ਔਖਾ ਹੋ ਜਾਂਦਾ
ਪਰ ਦੇਖੋ ਕਾਫ਼ੀ ਹੱਦ ਤੱਕ ਹੁਣ ਸਹੀ ਵੀ ਹੈ ਗਿਆ ਹਨਾ ਜਿਵੇਂ ਕਿ ਆਪਾਂ ਨੂੰ ਦੁਨੀਆਂ ਭਰ ਵਿੱਚ ਕਿੰਨਾ ਕੁਛ ਹੁੰਦਾ ਹਨ ਸਾਰਾ ਕੁੱਛ ਆਪਾਂ ਨੂੰ ਪਤਾ ਲੱਗ ਜਾਂਦਾ ਆਪਾਂ ਨੂੰ ਆਪਾਂ ਕੋਈ ਵੀ ਚੀਜ਼ ਬਾਰੇ ਆਪਾਂ ਨਹੀਂ ਜਾਣਦੇ ਜਾਂ ਆਪਾਂ ਨੂੰ ਕੋਈ ਚਿਜ਼ ਬਣਾਉਣੀ ਨੀ ਆਉਂਦੀ ਆਪਾਂ ਮ ਚਲਦੇਦੀ ਸਰਚ ਕਰਦੇ ਹ ਤੇ ਮਿੰਟ ਚ ਆਪਣੇ ਸਾਰੀ ਉਹ ਚੀਜ਼ ਆ ਜਾਂਦੀ ਆ ਹਨਾ ਪਰ ਦੇਖੋ ਨੁਕਸਾਨ ਦੇਹੀ ਆ ਅੱਖਾਂ ਤੇ ਕਿੰਨੀ ਮਾਰ ਕਰਦਾ ਦੇਖੋ ਫੋਨ
ਆਈ ਸਾਈਡ ਕਾਫੀ ਵੀਕ ਹੋਈ ਆ ਕਿਉਂਕਿ ਬੱਚੇ ਦੇ ਚਲੋ ਫੋਨ ਲਾ ਕੇ ਬੈਠ ਨੇ ਤੇ ਦੋੇ ਘੰਟੇ ਉੱਠਦੇ ਹੀ ਫਿਰ ਬੈਠੇ ਹੀ ਰਹਿੰਦੇ ਨੇ ਹਾਂਜੀ ਹਮ
ਹਦੇ ਕਰਕੇ ਹੁੰਦੀਆਂ ਅੱਖਾਂ ਅੱਖਾਂ ਵੀ ਦੇਖੋ ਅੱਖਾਂ ਤੇ ਵੀ ਅਸਰ ਪੈਂਦਾ ਫੇਰ ਉਹਨਾਂ ਦੇ ਬੈਕ ਤੇ ਵੀ ਅਸਰ ਪੈਂਦਾ ਹਨਾ ਰੀੜ ਦੀ ਹੱਡੀ ਤੇ ਵੀ ਅਸਰ ਰਹਿੰਦਾ ਜਦੋਂ ਚੌਵੀ ਘੰਟੇ ਬੈਠੇ ਰਹਿੰਦੇ ਆ ਕਿਉਂਕਿ ਉਹਨਾਂ ਨੂੰ ਇਕੱਲਾ ਫੋਨ ਚਾਹੀਦਾ ਹੁੰਦਾ ਹੋਰ ਕੁਝ ਚਾਹੀਦਾ ਹੀ ਨੀ ਉਹਨਾਂ ਨੂੰ ਖਾਣਾ ਬਿਨਾਂ ਵੀ ਉਹ ਸਹੀ ਤਰ੍ਹਾਂ ਨਾਲ ਤਰ੍ਹਾਂ ਨਾਲ ਨਹੀਂ ਖਾਂਦੇ ਜਿਹਦੇ ਕਰਕੇ ਉਹ ਦੇਖੋ ਕਮਜ਼ੋਰ ਕਿੰਨੇ ਹੋ ਜਾਂਦੇ ਆ ਹਨਾ
ਵੀਕਨੈਸ ਆ ਜਾਂਦੀ ਬੱਚਿਆਂ ਦੀ ਬੋ ਵਿੱਚ ਬੱਚੇ ਅੱਜ ਕਲ੍ਹ ਤੁਹਾਨੂੰ ਪਤਾ ਹੀ ਹੈ ਮਤਲਬ ਖਾਣ ਪੀਣ ਵੀ ਬੱਚਿਆਂ ਦਾ ਸਹੀ ਨੀ ਹੈਗਾ ਨਾ ਜਿੱਦਾਂ ਮਤਲਬ ਬਾਹਰ ਦੀਆਂ ਚੀਜ਼ਾਂ ਵੱਲ ਜ਼ਿਆਦਾ ਧਿਆਨ ਆ ਕਿਉਂਕਿ ਅਸੀਂ ਚਾਹੁੰਦੇ ਚਲੋ ਬੱਚੇ ਪੜ੍ਹਨ ਵਾਲ ਆ ਜਾਂ ਉਹਨਾਂ ਨੂੰ ਵਧੀਆ ਵਧੀਆ ਚੀਜ਼ਾਂ ਹੋੀਆਂ ਖਾਣ ਪੀਣ ਦੇ ਵਿੱਚ ਕਿੱਦਾਂ ਨਾ ਪਰ ਬੱਚੇ ਦਾ ਪਤਾ ਬਾਰਵੀਂ ਚੀਜ਼ਾਂ ਵੱਲਿਆਦਾ ਵੀ ਖਾਣਾ ਉਹ ਜਿਹੜੀਆਂ ਮਤਲਬ ਸਹੀ ਵੀ ਨੀੁੰਆਂ ਬੱਚਿਆਂ ਦੇ ਖਾ ਵਾਸਤੇ ਇਨੇ ਮਤਲਬ ਸਫਾਈ ਨਾਲ ਵੀ ਨਹੀਂ ਬਣਾਈਆਂ ਹੁੰਦੀਆਂ ਹਨਾ
ਹਾਂਜੀ ਪਰ ਫਿਰ ਵੀ ਦੇਖੋ ਨਾ ਫੋਨ ਕਰਕੇ ਬੱਚੇ ਬੱਚਿਆਂ ਨੂੰ ਕੁੱਝ ਚੰਗਾ ਹੀ ਨਹੀਂੀ ਲੱਗਦਾ ਫੋਨ ਤੋਂ ਬਿਨਾਂ ਉਹਨਾਂ ਨੂੰ ਹਰ ਤਾਂੂੰ ਫੋਨ ਦੇਈ ਰੱਖੋ ਬਸ
ਹਾਂਜੀ ਹਜੀ ਮੋਬਾਈਲ ਸਾਹਮਣੇ ਹੋਏਗਾ ਤੇ ਫੇਰ ਖਾਣਾ ਖਾਣਗੇ ਟੀ ਦੇਖਣ ਫੇਰ ਖਾਣਾ ਖਾਣਗੇ ਉਹੀ ਬੈਡ ਹੈਬਿਟਸ ਹੈਾ ਬੱਚਿਆਂ ਨੂੰ ਹਟਾਉਣਾ ਚਾਹੀਦਾ ਇਹਨਾਂ ਚੀਜ਼ਾਂ ਤੋਂ
ਹਾਂਜੀ ਹਾਂਜੀ ਪਰ ਅੱਜ ਕੱਲ੍ਹ ਤਾਂ ਬੱਚੇ ਦਾ ਤੁਹਾਨੂੰ ਪਤਾ ਸਕੂਲਾਂ ਕਾਲਜਾਂ ਵਿੱਚ ਫੋਨ ਲੈ ਕੇ ਜਾਂਦੇ ਆ ਹਾਂਜੀ ਵੀ ਸਾਡਾ ਫੋਨ ਕੋਈ ਚੈੱਕ ਨਾ ਕਰ ਲਏ ਕਿੰਨਾ ਕੁਛ ਕੀ ਬੱਚੇ ਫੋਨ ਤੋਂ ਦੇਖ ਦੇਖ ਸਿੱਖ ਗਏ ਨੇ
ਹਾਂਜੀ ਹਾਂਜੀ ਹ ਹਮ
ਫਿਰ ਵੀ ਨਾ ਮਤਲਬ ਬੱਚੇ ਫੋਨ ਮਤ ਲਬ ਯੂ ਕਰਨਗੇ ਮਗ ਕਰਨ ਨਾ ਜ ਆਪਣੀ ਤਾਂ ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਬੱਚੇ ਦਾ ਫੋਨ ਚੈੱਕ ਕਰੀਏ ਜਾਂ ਬੱਚੇ ਨੂੰ ਸਮਝਾਈਏ ਹਾਂਜੀ ਕਿਉਂਕਿ ਬੱਚਿਆਂ ਨੂੰ ਤੁਹਾਨੂੰ ਪਤਾ ਫੋਨ ਚਲਾ ਚਲਾ ਕੇ ਅੱਖਾਂ ਤੇ ਵੀ ਅਸਰ ਪੈਂਦਾ ਬੱਚਿਆਂ ਦੇ ਕੰਨਾਂ ਤੇ ਦਿਮਾਗ ਤੇ ਦੇਣ ਤੇ ਤੇ ਫਿਰ ਮਤਲਬ ਜ ਜਿੱਦਾਂ ਮਤਲਬ ਇਹ ਫੋਨ ਲਗਾਉਂਦੀ ਆ ਜਿੱਦਾਂ ਮਤਲਬ ਹੈਡਫੋਨ ਵਗੈਰਾ ਲਗਾਉਂਦੀ ਆ ਹਮ ਹੈਡਫੋਨ ਵਗੈਰਾ ਲਗਾ ਕੇ ਕਦੇ ਬੱਚੇ ਦੀ ਸੁਨਨ ਦੀ ਸ਼ਕਤੀ ਜ ਘੱਟਦੀ ਵੱਧਦੀ ਜਾਂਦੀ ਸੀਗਾ
ਹਾਂਜੀ ਹਾਂਜੀ ਫਿਰ ਦੇਖੋ ਬੱਚਿਆਂ ਨੂੰ ਐਵੇਂ ਲੱਗਦਾ ਰਹਿੰਦਾ ਹੈਨਾ ਵੀ ਜੇ ਸਾਡੇ ਤੋਂ ਫੋਨ ਮੰਗਦੇ ਆ ਪਤਾ ਨੀ ਕਿਉਂ ਸਾਡੇ ਤੋਂ ਫੋਨ ਮੰਗਦੇ ਆ
ਚਲੋ ਟਾਈਮਿੰਗ ਵਗੈਰਾ ਰੱਖ ਲੋ ਨਾ ਇਕ ਘੰਟਾ ਫੋਨ ਚਲਾ ਲੋ ਇੱਕ ਘੰਟਾ ਚਲੋ ਫ ਪੜਾਈ ਵਗੈਰਾ ਵੀ ਕਰੋ ਕਰੋ ਅਪਨੀ ਪ ਪੜ੍ਹਾਈ ਕਰੋ ਤੇ ਇੱਕ ਘੰਟਾ ਚਲੋ ਫੋਨ ਤ ਤੇ ਜਰਾ ਦੇਖ ਲਓ ਤੁਸੀਂ ਨਾ ਹਾਂ ਹ
ਪਰ ਬੱਚਿਆਂ ਦਾ ਧਿਆਨ ਦੇਖੋ ਅੱਜ ਕੱਲ੍ਹ ਪੜ੍ਹਾਈ ਵੱਲ ਤਾਂ ਬਹੁਤ ਘੱਟ ਗਿਆ ਵਾ
ਹਾਂਜੀ ਹਾਂਜੀ
ਕਿਉਂਕਿ ਹੋਰ ਚੀਜ਼ਾਂ ਬਹੁਤ ਗੇਮਾਂ ਵਗੈਰਾ ਦੇਖੋ ਹੁਨ ਤੇ ਕਿੰਨੀਆਂ ਗੇਮਾਂ ਹਨਾ ਗੇਮਾਂ ਖੇਡਦੇ ਨੇ
ਗੇਮ ਜਦੋਂ ਬੱਚੇ ਦੇਖਣੇ ਸਟਾਰਟ ਕਰਦੇ ਨੇ ਇੱਕ ਇੱਕ ਘੰਟਾ ਦੋ ਘੰਟਾ ਤਾਂ ਮਿਨੀਮਮ ਲੱਗ ਜਾਂਦੇ ਨੋਰਮਲ ਹੀ ਲਗਾ ਦਿੰਦੇ ਨੇ ਹਾਂਜੀ ਘੰਟਾ ਦੋ ਘੰਟਾ ਤੇ ਆਮ ਹੀ ਨੋਰਮਲ ਲਗਾ ਦਿੰਦੇ ਨੇ ਬੱਚੇ
ਹਾਂਜੀ ਹਾਂਜੀ ਇਹ ਤਾਂ ਹੈ
ਹਾਂ ਹ
ਪਰ ਫੇਰ ਵੀ ਦੇਖੋ ਨਾ ਫੋਨ ਕਰਕੇ ਬੱਚੇ ਬਹੁਤ ਵਿਗੜ ਗਏ ਨੇ ਅੱਜ ਕੱਲ
ਬਹੁਤ ਇਹ ਚੀਜ਼ਾਂ ਸਾਨੂੰ ਨੀ ਅੱਜ ਕੱਲ ਮਤਲਬ ਪਹਿਲੇ ਪਤਾ ਹੁੰਦੀਆਂ ਸੀਗੀਆਂ ਬੱਚਿਆਂ ਨੂੰ ਅੱਜ ਕੱਲ ਇੰਨੇ ਅਡਵਾਂਸ ਹੋ ਗਏ ਬ ਤੈਨੂੰ ਹਰੇਕ ਚੀਜ਼ ਪਤਾ ਹੁੰਦਾ
ਹਾਂਜੀ ਇਹ ਤਾਂ ਹੈ ਹੁਨ ਉਹਨਾਂ ਨੂੰ ਸਭ ਪਤਾ ਚੰਗਾ ਕੀ ਆ ਮਾੜਾ ਕੀ ਆ ਸਭ ਕੁਛ
ਹਾਂਜੀ ਹਾਂਜੀ ਤੁਹਾਨੂੰ ਪਤਾ ਅੱਜ ਕੱਲ੍ਹ ਬੱਚਿਆਂ ਦੇ ਮਾਇੰਡ ਇੰਨੀੇ ਸ਼ਆਰਪ ਆ ਕੋਈ ਚੀਜ਼ ਨਹੀਂ ਪਤਾ ਲੱਗਦੀ ਕਿਸੇ ਕੋਲ ਸੁਣ ਕੇ ਤਾਂ ਪਤਾ ਤੁਹਾਨੂੰ ਫੋਨ ਤੇ ਮਾਰ ਕੇ ਉਹਦੀ ਨੌਲੇਜ ਲੈ ਲੈਂਦੇ ਆ
ਹਾਂਜੀ
ਇਹ ਨੀ ਪਤਾ ਮਤਲਬ ਚੀਜ਼ ਕੋਈ ਨੌਲੇਜ ਲੈਣ ਆਲੀ ਹੁੰਦੀ ਵੀ ਹੈ ਕੋਈ ਨਹੀਂ ਵੀ ਹੁੰਦੀ ਜਿੱਦਾਂ ਹੈਨਾ ਤੇ ਬਸ ਉਹਨਾਂ ਨੇ ਇਹ ਮਤਲਬ ਚੱਲ ਮਾਈਡ ਇੰਨੇ ਮਤਲਬ ਹੋਏ ਤੇ ਕਿ ਗੱਲ ਕੀਤੀ ਤੇ ਉਹਦਾ ਕੀ ਮੀਨਿੰਗ ਹੈ ਇਹਦਾ ਹੁ ਤੇ ਮਤਲਬ ਚਲੋ ਅਪਾਂ ਪਤਾ ਕਰਨਾ ਵਾ ਤੇ ਚਲੋ ਫੋਨ ਤੇ ਦੇਖੀਏ ਸਰਚ ਵਗੈਰਾ ਕਰੋ ਤੇ ਦੇਖੋ‌। ਕੀ ਆਂਨ ਡਿਆ ਕੀ ਨੀ ਆਂਨ ਡਿਆ।
ਏ ਤਾਂ ਹੈ।
ਹੂੰ।
ਅੱਜ-ਕੱਲ੍ਹ ਤਾਂ ਦੇਖਲੋ ਤੁਸੀਂ ਅਪਣੇ ਬੱਚਿਆਂ ਨੂੰ ਝਿੜਕਦੇ ਵੀ ਆ ਨਾ ਓਹ ਮਿੰਟ ਚ ਫੋਨ ਤੋਂ ਕੱਢ ਲੈਣਾ ਵੀ ਜੇ ਸਾਡੇ ਮਾਂ-ਪਿਓ ਸਾਨੂੰ ਝਿੜਕਦੇ ਆ।
ਹਾਂ ਹਾਂ, ਠੀਕ ਹੈ ਬਣਾ ਦੂੰਗੀ।
ਹਾਂਜੀ, ਕਿਉਂਕਿ ਅੱਜ-ਕੱਲ ਬੱਚਿਆਂ ਦੇ ਦਿਮਾਗ ਬਹੁਤ ਤੇਜ਼ ਆ।
ਮਾਈਡ ਬੜੀ ਸਾ਼ਰਪ ਏ ਸ਼ਰਾਰਤਾਂ ਵੱਲ ਬੜਾ ਧਿਆਨ ਆ ਬੱਚਿਆਂ ਦਾ, ਹਜੇ ਸ਼ਰਾ ਸ਼ਰਾਰਤ ਵਿੱਚ ਕੁਛ ਕਿੱਦਾਂ ਦੇ ਮਤਲਬ ਡਰ ਲੱਗਦੈ ਨਾ ਕੁਛ ਕਦੀ ਕੋਈ ਟਰੋਜਡੀ ਵਗੈਰਾ ਨਾ ਹੋ ਜੇ ਤੇ ਕਿੱਦਾਂ ਅੱਜ-ਕੱਲ ਦੇ ਦੇਖਲੋ ਪਿੱਛੇ ਵੀ ਕਿੰਨਾ ਮਤਲਬ ਵਾਇਰਲ ਹੋਣ ਡਈ ਸੀ ਵੀਡੀਓ ਬੱਚਾ ਸੀਗਾ ਔਨਲਾਈਨ ਗੇਮਿੰਗ ਕਰਦਾ ਪਿਆ, ਕੱਰਦੇ-ਕੱਰਦੇ ਉਹਨੇ ਅਪਣੇ ਮਤਲਬ ਮਦਰ ਦੇ ਅਕਾਊਂਟ ਚੋਂ ਫਾਦਰ ਦੇ ਅਕਾਊਟ ਚੋ ਕਿੰਨੇ ਪੈਸੇ ਬਈ ਵੇਸਟ ਕਰਦੇ ਤੇ ਉਡਾ ਦਿੱਤੇ ਏਨੇ।
ਹਾਂਜੀ ਹਾਂਜੀ।
ਹਾਂਜੀ, ਓਹਨਾਂ ਨੂੰ ਪਤਾ ਹੀ ਨੀ ਲੱਗਾ ਮਤਲਬ ਗੱਲ ਕਰਦੇ ਕਰਦੇ ਜਿੱਦਾਂ ਔਨੂੰ ਬੱਚੇ ਨੂੰ ਕਹੀ ਜੇ ਨੇ ਪੈਸੇ ਪਾਓ ਇੰਨੇ ਪੈਸੇ ਪਾਓ, ਤੁਹਾਡਾ ਹੁਣ ਆਹ ਵਾਲਾ ਬੰਦਾ ਆ ਰਿਆ ਆਹ ਵਾਲੀ ਐਪ ਆ ਰਈ ਏ ਗੱਡੀ ਆ ਰਹੀ ਆ ਆ ਰਿਹਾ ਵਾ ਔ ਰਿਹਾ ਕਰਦੇ-ਕਰਦੇ ਤੇ ਓਨਾ ਨੇ ਕਿੰਨੇ ਪੈਸੇ ਔਨੇ ਬੱਚੇ ਨੇ ਪਤਾ ਨੀ ਕਿੰਨ ਕੁ ਪੈਸੇ ਔਨੇ ਬੱਚੇ ਨੇ ਵੇਸਟ ਕਰ ਦਿੱਤੇ। ਬਾਦ ਚ ਜਦੋ ਔਨੂ ਪਤਾ ਲੱਗਾ ਮੇਰੇ ਹਾਂਜੀ, ਪੈਸੇ ਖ਼ਤਮ ਹੋਗੇ ਤੇ ਓਨੇ ਸੁਸਾਈਡ ਕਰ ਲਿਆ ਬੱਚੇ ਨੇ ਫੇਰ।
ਪਰ ਦੇਖੋ ਨਾ ਕੁਛ ਕੁ ਏਦੇ ਵਿੱਚ ਮਾਂ-ਪਿਓ ਦਾ ਵੀ ਕਸੂਰ ਆ।
ਆਪ
ਧਿਆਨ ਬੌਤ ਘੱਟ ਦੇ ਰਏ ਨੇ ਕਿਉਂਕਿ ਦੇਖੋ ਔਨਾ ਨੂ ਹਲੇ ਦਾਣ ਸਾਡੇ ਬੱਚੇ ਨੂੰ ਅਸੀਂ ਫੋਨ ਫੜਾ ਤਾ ਸਾਡਾ ਬੱਚਾ ਸਾਨੂੰ ਕਿਸੇ ਵੀ ਗੱਲ ਵੱਲੋਂ ਤੰਗ ਨਾ ਕਰੇ।
ਹਾਂਜੀ-ਹਾਂਜੀ।
ਇੱਕ ਵਾਰੀ ਫੋਨ ਦੇ ਕੇ ਕਈ ਮਾਂ-ਪਿਓ ਤਾਂ ਡਿਊਟੀਆਂ ਚਲੀ ਜੇ, ਥੋਨੂੰ ਪਤਾ ਅੱਜ-ਕੱਲ ਜਿਵੇਂ ਛੁੱਟ ਟੀਆਂ ਕਈ ਮਾਂ-ਪਿਓ ਡਿਊਟੀਆਂ ਤੇ ਚਲੇ ਜਾਂਦੇ ਸੀਗੇ, ਔ ਕਾਰ ਵਿੱਚ ਬੱਚਾ ਕੱਲਾ ਹੁੰਦਾ ਸੀ। ਔਨੂੰ ਫੋਨ ਦੇ ਜਾਂਦੇ ਸੀ, ਆਪਾਂ ਨੂੰ ਨੀ ਪਤਾ ਪਿੱਛੋਂ ਸਾਰਾ ਦਿਨ ਫੋਨ ਦੇਖਦਾ ਕਿ ਓਹ ਕੁੱਛ ਟੈਮ ਸੌਂਦਾ ਵੀ ਏ ਜਾਂ ਕਿਵੇਂ। ਇਸ ਕੁਛ ਕ ਮਾਂ-ਪਿਓ ਦੀ ਲਾਪਰਵਾਹੀ ਐ, ਕੁਛ ਕ ਬੱਚਿਆਂ ਦੀ।
ਮਤਲਬ ਜੇ ਅਪਾਂ ਕਾਰ ਆ ਕੇ ਬੱਚੇ ਦਾ ਫੋਨ ਚੈੱਕ ਕਰਦੇ ਰੈਣਾ ਚਾਈਦੈ ਥੋੜਾ ਜਾ ਬੱਚੇ ਨਾਲ ਜਿੱਦਾਂ ਕੋਈ ਬਹਾਨੇ ਨਾਲ ਹੀ ਲਗਾ ਲੋ ਯਾ ਕੁੱਛ ਵੀ ਲਗਾ ਲੋ ਬੇਟਾ ਦਈਂ ਇਕ ਮਿੰਟ ਫੋਨ ਦੇਖਣਾ ਜਰ ਕਿਸੇ ਨੂੰ ਕਰਨਾ, ਦੇਖਣਾ ਚਾਹੀਦੈ ਵਾ ਬੱਚਾ ਕੀ ਕਰ ਰਿਆ ਕੀ ਨਹੀਂ ਕਰ ਰਿਆ ਨਾ।
ਹਾਂਜੀ-ਹਾਂਜੀ, ਸਭ ਧਿਆਨ ਦੇਣਾ ਜ਼ਰੂਰੀ ਏ, ਮਾਂ-ਪਿਓ ਵੀ ਸਭ ਤੋਂ ਪਈ ਮਤਲਬ ਕਿ ਐਵੇਂ ਬਾਣਦਾ ਵਾ ਮਾਂ-ਪਿਓ ਨੂੰ। ਕਿ ਹਾਂਜੀ, ਅਸੀਂ ਆਪਦੇ ਬੱਚੇ ਵੱਲ ਧਿਆਨ ਦੇਈਏ ਤਾਂ ਜੋ ਸਾਡਾ ਬੱਚਾ ਗ਼ਲਤ ਰਾਹ ਤੇ ਨਾ ਚੱਲਦਾ ਹੋਵੇ, ਕਿਉਂਕਿ ਅੱਜ-ਕੱਲ ਦੇ ਬੱਚੇ ਤੁਹਾਨੂੰ ਪਤਾ ਫੋਨਾ ਤੋਂ ਦੇਖ-ਦੇਖ ਕੇ ਕਿੰਨੇ ਨਸ਼ੇ ਕਰਦੇ ਆ ਹਨਾ, ਡਰੱਗਸ ਕਰਦੇ ਆ। ਕਿੰਨਾ ਕੋਛ ਕਰਦੇ ਆ ਓਨਾਂ ਨੂੰ ਨਵੇਂ-ਨਵੇਂ ਨਸ਼ਿਆਂ ਦਾ ਪਤ ਪਤਾ ਚੱਲਦਾ ਫੋਨ ਤੋ ਸਰਚ ਕਰਦੇ ਨੇ।
ਕਿੱਦਾਂ ਹੋ ਰਹੀਆਂ ਨੇ ਕਿੱਦਾਂ ਮਤਲਬ ਲੋਕੀ ਕਰਦੇ ਨੇ ਕ੍ਰਾਈਮ ਵਗੈਰਾ। ਕਿੱਦਾਂ ਕਰਦੇ ਨੇ ਨਾ, ਹੂੰ-ਹੂੰ।
ਏਦੇ ਕਰਕੇ ਵੇਖੋ ਬੱਚਿਆਂ ਦੀ ਲਾਈਫ ਖ਼ਰਾਬ ਹੋ ਰਹੀ ਐ।
ਬੱਚਿਆਂ ਨੂੰ ਵੀ ਥੋੜਾ ਸਮਝਨਾ ਚਾਈ ਹੈਨਾ ਬਈ ਮਤਲਬ ਸਾਡੇ ਪੇਰੈਂਟ ਸਾਨੂੰ ਸਹੀ ਗਾਈਡ ਕਰਾ ਰੇ ਨੇ, ਪਰ ਪਰ ਬੱਚਿਆਂ ਦਾ ਇੰਟਰਸਟ ਹੀ ਹੈ ਨੀ, ਬੱਚੇ ਸੋਚਦੇ ਨੇ ਵੀ ਸਾਡੇ ਮਾਂ-ਪਿਓ ਸਾਨੂੰ ਟੋਕਾ-ਟਾਕੀ ਕਰਦੇ ਰੈੰਦੇ, ਬੱਚੇ
ਚੇ ਗੱਲ ਨੂੰ ਸਮਝਣਾ ਹੀ ਨੀ ਚਾਰੇ।
ਹਾਂਜੀ-ਹਾਂਜੀ ਸਮਝਣ ਨਾਲ, ਹਾਂ ਸਮਝ ਦੇ ਨਾਲ ਸਾਰੇ ਵੀ ਐ ਮਤਲਬ ਏ ਬੁਰੀ ਚੀਜ਼ ਏ। ਤਾਂ ਹੀ ਸਾਡੇ ਪੇਰੈਂਟ ਸਾਨੂੰ ਕਹਿ ਰੇ, ਹਾਂਜੀ ਆਪਣੇ ਫਰੈਂਡਸ ਦਾ ਕਹਿਨਾ ਮੰਨ ਲੈਨਗੇ। ਇਧਰੋਂ ਉਦਰੋ ਕਿਸੇ ਨੇ ਕਹਿਣਾ ਮੰਨ ਲੈਣਗੇ, ਤੇ ਪਰ ਪੇਰੈਂਟਸ ਕਿਉਂ ਕਿ, ਉਹ ਇਹੀ ਸੋਚਣਗੇ ਕਿ ਨਹੀਂ ਇਹ ਵਿੱਚ ਐਵੇਂ ਹੀ ਬੋਲਦੇ ਨੇ ਬਸ
ਹਾਂਜੀ, ਉਹ ਮਾਂ-ਪਿਓ ਜਿੰਨੇ ਵਾਰ ਬੱਚਿਆਂ ਨੂੰ ਸਮਝਾ ਲੇ ਹਨਾ, ਨਹੀਂ ਸਮਝ, ਚਲੋ ਠੀਕ ਐ ਜੀ, ਸਤਿ ਸ੍ਰੀ ਅਕਾਲ।